ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ
ਹੋਰ ਰਾਜੀ ਖੁਸ਼ੀ ਹੋ
ਹਾਂਜੀ ਹਾਂਜੀ ਰਾਜੀ ਖ਼ੁਸ਼ੀ ਜੀ ਬਿਲਕੁਲ ਹਾਂਜੀ
ਆ ਗਏ ਘਰ ਆਪ ਜੀ
ਹਾਂਜੀ ਬਿਲਕੁਲ ਆ ਗਏ ਜੀ
ਹੋ ਗਏ ਕੰਮਾਂ ਕਾਰਾਂ ਤੋਂ ਫਰੀ ਕਿ ਨਹੀਂ ਘਰਦਿਆਂ ਤੋਂ?
ਹਾਂਜੀ ਵਿਹਲੇ ਹੀ ਬੈਠੇ ਹੋਏ ਸੀ। ਮੈਂ ਕਿਹਾ ਚਲੋ ਇਹੀਓ ਕੰਮ ਕਰ ਲਈਏ।
ਬੜੀ ਖੁਸ਼ੀ ਦੀ ਗੱਲ ਹੈ।
ਹੋਰ ਕੀ ਵੇਲੇ ਬਹਿ ਕੇ ਜੀ ਜੀ ਜੀ
ਦੇਖੋ ਜਿਹੜਾ ਜੀਵਨ ਹੈਨਾ ਜੀਵਨ ਇਹ ਬਹੁਤ ਮੁਸ਼ਕਿਲ ਵੀ ਇਹ ਸਾਡੇ ਹੱਥ ਹੈ ਆਪਾਂ ਇਹਨੂੰ ਮੁਸ਼ਕਿਲ ਨੂੰ ਆਸਾਨ ਕਿੱਦਾਂ ਬਣਾਉਣਾ ਇਹਦੇ ਵਿੱਚ ਨਾ ਇਹਦੇ ਵਿੱਚ ਨਾ ਕਈ ਇਹਦੇ ਵਿੱਚ ਨਾ ਕਈ ਕੀ ਮੋੜ ਆਉਂਦੇ ਜੀਵਨ ਦੇ
ਇਹ ਤੇ ਹੈ
ਹੂ ਇਹਦੇ ਵਿੱਚ ਨਾ ਕਈ ਮੋੜ ਆਂਦੇ ਜੀਵਨ ਦੇ ਵਿੱਚ ਜਿਹੜਾ ਬਚਪਨ ਹੁੰਦਾ ਬਚਪਨ ਤੋਂ ਬੱਚਾ
ਹਾਂਜੀ ਹਾਂਜੀ
ਮਾਂ ਬਾਪ ਤੋਂ
ਹਾਂ ਮੈਂ ਸੁਣ ਰਹੀ ਹਾਂ ਤੁਹਾਡੀ ਗੱਲ ਤੁਸੀਂ ਪਹਿਲੇ ਤੁਸੀਂ ਕਰੋ ਗੱਲ ਜਿਵੇਂ ਕਰਨੀ ਹੈ ਮੈਂ ਬਾਅਦ ਚ ਜਵਾਬ ਦਾਂਗੀ
ਮੈਂ ਤੁਸੀਂ ਬੱਚਿਆਂ ਚ ਰਹਿੰਦੇ ਨਾ ਦੇਖੋ ਬਚਪਨ ਦੇ ਵਿੱਚ ਬੱਚਾ ਹੁੰਦਾ ਨਾ ਆਪਣੇ ਮਾਂ ਬਾਪ ਤੇ ਡਿਪੈਂਡ ਕਰਦਾ ਵੀ ਮੇਰੇ ਮਾਂ ਬਾਪ ਵਧੀਆ ਮੰਮੀ ਮੈਨੂੰ ਆਹ ਚਾਹੀਦਾ ਮੈਨੂੰ ਆਹ ਸੂਟ ਚਾਹੀਦਾ ਮੈਂ ਇਹ ਬੈਲਟ ਲੈਣੀ ਹੈ ਮੈਂ ਇਹ ਬੂਟ ਪਾਣੇ ਹੈ ਮੈਂ ਨੀ ਮੈਂ ਨੀ ਰਕਸ਼ੇ ਤੇ ਜਾਣਾ ਸਕੂਲੇ ਮੈਂ ਬੱਸ ਤੇ ਬਹਿ ਕੇ ਜਾਊਂਗਾ ਹਨਾ ਫਿਰ ਜੀਵਨ ਚੇਂਜ ਹੁੰਦਾ ਥੋੜਾ ਵੱਡਾ ਹੁੰਦਾ ਪੂਰੀ ਦਿਸ਼ਾ ਬਦਲਦੀ ਹੈ। ਨਿਖਿਲ ਤੇ ਨਹੀਂ ਹੋਏਗਾ ਥੋੜਾ ਵੱਡਾ ਹੋਏਗਾ ਸਕੂਟਰ ਤੇ ਜਾਏਗਾ ਫਿਰ ਹੋਰ ਦਿਸ਼ਾ ਬਦਲਦੀ ਹੈ ਬੱਚਾ ਨੌਕਰੀ ਕਰਦਾ ਵਿਆਹ ਹੁੰਦਾ ਬੱਚਾ ਹੀ ਰਹਿੰਦਾ ਹੈ ਆਤਮਾ ਈ ਹੈ ਲੇਕਿਨ ਉਹਦੀਆਂ ਉਹਦੀਆਂ ਚੇਂਜ ਹੁੰਦੀਆਂ ਰਹਿੰਦੀਆਂ ਦਿਸ਼ਾਵਾਂ ਇਹ ਇੱਕ ਮੁਸ਼ਕਿਲ
ਚਾਹ ਮੇਰੇ ਮੈਂ ਇੱਕ ਤੁਹਾਨੂੰ ਲੱਖ ਦੀ ਇੱਕ ਗੱਲ ਕਰਨੀ ਆ ਗੱਲ ਹੈਗੀ ਮਾਂ ਬਾਪ ਲਈ ਬੱਚਾ ਚਾਹੇ ਉਹ ਵੱਡਾ ਹੀ ਕਿਉਂ ਨਾ ਹੋ ਜੇ ਚਾਹੇ ਉਹ ਵਿਆਹ ਆ ਵੀ ਚਾਹੇ ਉਹ ਮਾਂ ਦੇ ਲਈ ਬਾਪ ਦੇ ਲਈ ਬੱਚਾ ਹੀ ਰਹੇਗਾ
ਜੀ ਜੀ ਜੀ ਜੀ ਜੀ ਜੀ ਮੈਂ ਨਾ ਜੀਵਨ ਦੀ
ਉਹ ਹਾਂਜੀ ਉਹ ਤੇ ਮੈਂ ਤੁਹਾਡੀ ਗੱਲ ਹਾਂਜੀ ਹਾਂਜੀ ਹਾਂਜੀ ਮੈਂ ਵੀ ਉਹਦਾ ਹੀ ਜਵਾਬ ਦਿੰਦੀ ਹਾਂ ਉਹਦਾ ਹੀ ਜਵਾਬ ਦਿੰਦੀ ਅੱਜ ਪਤਾ ਕੀ ਇਹ ਇਹ ਲਾਈਫ ਹੈ ਲਾਈਫ ਵਿੱਚ ਜ਼ਿੰਦਗੀ ਚ ਬੜੇ ਮੋੜ ਉਬੜ ਖਾਬੜ ਆਉਂਦੇ ਨੇ ਲੇਕਿਨ ਸਾਨੂੰ ਕੀ ਕਰਨਾ ਚਾਹੀਦਾ ਉਹਦਾ ਮੁਕਾਬਲਾ ਹੱਸ ਕੇ ਕਰੋ ਵੱਡੇ ਤੋਂ ਲੈ ਕੇ ਛੋਟੇ ਤੱਕ ਬਿਲਕੁਲ ਚਾਹੇ ਕੋਈ ਵੀ ਕੋਈ ਮੁਸ਼ਕਿਲ ਪਲਾਦੀ ਏ ਉਹਨੂੰ ਹੱਸ ਕੇ ਤ ਲੋ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਰਹੋ ਬਸ ਆਪੇ ਹੀ ਵੇੜਾ ਪਾਰ ਹੋ ਜਾਂਦਾ ਆਪਾਂ ਤਾਂ ਮੰਨਾ ਹੈ ਜੀ ਦੁਨੀਆਂਦਾਰੀ ਤੇ ਸਾਰੀ ਐਵੇਂ ਦੀ ਹੁੰਦੀ ਹੈ।
ਜੀ ਜੀ ਜੀ ਜੀ ਜੀ
ਦੁਨੀਆਂ ਦੇ ਜੀਨ ਵੀ ਨੀ ਦਿੰਦੀ ਦੁਨੀਆਂ ਤਾਂ ਜੀਨਾ ਵੀ ਬਹੁਤ ਬਹੁਤ ਜਿਆਦਾ ਚਾਲੂ ਚੀਜ਼ ਹੈਗੀ ਹੈ ਹੂ,,, ਓ ਕਹਿਣਾ ਨਾ ਉਹ ਸਾਡੇ ਇੱਕ ਅੰਗਰੇਜ਼ੀ ਜਿਹੜੇ ਉਹ ਹੁੰਦੇ ਨੇ ਆਪਣੇ ਰਾਈਟਰ ਹੁੰਦੇ ਨੇ ਉਹਨਾਂ ਦਾ ਕਹਿਣਾ ਨਾ ਕਿ ਆਪਣਾ ਇਹ ਜ਼ਿੰਦਗੀ ਇਹ ਨਾ ਇਹਦੇ ਉਬੜ ਖਾਬੜ ਮੋੜ ਜਿਹੜੇ ਹੁੰਦੇ ਨੇ ਉਤਾਰ ਚੜਾਵ ਜਿਹਨੂੰ ਵੀ ਤੁਸੀਂ ਕਹਿੰਦੇ ਹੋ ਪੰਜਾਬੀ ਮਤਲਬ ਇਹ ਆਉਂਦੇ ਹੀ ਰਹਿੰਦੇ ਨੇ ਜੇ ਆਪਾਂ ਨੂੰ ਹੱਸ ਕੇ ਪਾਰ ਲੰਘਾ ਦਿੰਦੇ ਹੈ ਤੇ ਉਦੀ ਬੱਲੇ ਬੱਲੇ
ਜੀ ਜੀ ਜੀ ਜੀ
ਅੱਛਾ ਜੀ ਸੋ
ਮੈਂ ਤੈਨੂੰ ਉਹਨਾਂ ਗੱਲ ਦੱਸਦਾ ਸੀ। ਫਿਰ ਕੀ ਹੁੰਦਾ ਫਿਰ ਨਾ ਬੱਚਿਆਂ ਦਾ ਵਿਆਹ ਹੋ ਜਾਂਦਾ ਫਿਰ ਬੱਚੇ ਖਾਰਾ ਲੈ ਲੈਂਦੇ ਨੇ ਮੁੜਕੇ ਉਹਨਾਂ ਦੇ ਅੱਗੇ ਨਿਆਣੇ ਹੁੰਂਦੇ ਨੇ ਉਹ ਮਾਂ ਬਾਪ ਵਾਲੀ ਪਰਿਸਥਿਤੀ ਉਧਰ ਆ ਜਾਂਦੀ ਹੈ ਲੇਕਿਨ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਬੱਚਾ ਉਹੀ ਹਰਕਤ ਕਰੇਗਾ ਜੋ ਪਿਤਾ ਨੇ ਕੀਤੀ ਹੁੰਦੀ ਹੈ।
ਹਾਂ ਯ ਤਾਂ ਇਹ ਤੇ ਬਿਲਕੁਲ ਉਹ ਆਪਣੇ ਮਾਂ ਬਾਪ ਦੇ ਉਹ ਵੀ ਅਪਣੇ ਮਾਂ-ਬਾਪ ਦੇ ਨਕਸ਼ੇ ਕਦਮ ਤੇ ਹੀ ਚੱਲੇਗਾ ਨਾ ਜੋ ਬਾਪ ਨੇ ਕੀ ਤਾਤੀਹਾ ਓਨੇ ਕਰਨਾ ਦੇ।
ਜੀ ਜੀ ਜੀ ਜੀ ਜੀ ਓ ਫਿਰ ਓ ਤਰਾ ਈ ਤੁਰਨਾ ਸ਼ੁਰੂ ਹੋ ਜਾਂਦਾ ਓਦਾਂ ਈ ਕਰਨਾ ਸ਼ੁਰੂ
ਕਈ ਵਾਰ, ਕਈ ਵਾਰ ਮੇਰੀ, ਮੇਰੀ ਕੀ ਹੁੰਦਾ ਕਈ ਵਾਰੀ ਨਾ ਸਾਡੇ ਘਾਰ ਦਾ ਜੇੜਾ ਵਾਤਾਵਰਨ ਹੁੰਦਾ ਨਾ ਬੱਚਾ ਬ ਬੱਚੇ ਨੂੰ ਸਈ ਪਰਵਰਿਸ਼ ਮਿਲੀ ਹੁੰਦੀ ਐ ਜਦੋਂ ਤੇ ਓ ਸਈ ਓ ਹੋਏਗਾ। ਜੇ ਉਨੂੰ ਸ਼ੁਰੂ ਤੋਂ ਈ ਇਸ ਤਰਾ ਦਾ ਉਦੇ ਚ ਡਾਲਾ ਹੋਏਗਾ ਤੇ ਉਹ ਮੈਂਨਜ ਈ ਹੋ ਜਾਂਦਾ।
ਜੀ, ਜੀ, ਜੀ, ਜੀ, ਜੀ, ਜੀ, ਇਹ ਤਰਾ ਹੀ ਤਰਾ ਹੀ, ਹੀ
ਮੈਂ ਵੀ ਇੱਕ ਮਾਂ ਐਗੀ ਆਂ, ਐਨਾ ਤੇ ਮੈਨੂੰ ਵੀ ਪਤਾ ਏ ਜੀ। ਬਹੋਤ
ਇਹ ਤਾਂ ਹਾਂ ਏ ਤਾਂ ਨਾ ਇੱਕ ਜੀਵਨ ਐ। ਜੀਣਾ ਜੀ ਬਹੁਤ ਮੁਸ਼ਕਿਲ ਹੈ।
ਹੂੰ-ਹੂੰ ਇਹ ਦੇਖ ਇੱਕ ਗੇਮ ਹੀ ਸਮਝ ਲਓ। ਖੇਲ ਹੁੰਦਾ ਜਿਵੇਂ ਕੋਈ ਹ ਅਸੀਂ ਤਾਂ ਇੱਕ ਮਿੱਟੀ ਐ ਤੇ ਇਕ ਅਸੀਂ ਤੇ ਮਿੱਟੀ ਦੇ ਪੁਤਲੇ ਆ ਮਰ ਕੇ ਵੀ ਨੀ ਪਤਾ ਲੱਗਣਾ ਕਿੱਥੇ ਗਏ ਆ
ਹੂੰ ਉਹ-ਉਹ ਨਾ ਕੁਛ-ਕੁਛ। ਇੱਕ ਦਿਨਾਂ ਬਾਅਦ ਦੇਖੋ, ਕੁਛ ਦਿਨਾਂ ਬਾਅਦ, ਬੰਦਾ ਭੁੱਲ ਜਾਂਦਾ। ਲੇਕਿਨ, ਨਾ ਜਿਹੜੇ ਫੋਰਨ ਦੇ ਵਿੱਚ ਨੇ ਉਹ ਨਾ ਆਪਣੀ ਜ਼ਿੰਦਗੀ, ਆਪ ਜੀਦੇ ਨੇ, ਮਾਂ ਬਾਪ ਆਪਣਾ ਰਹਿਣਾ ਠੀਕ ਏ, ਨਹੀਂ ਤੇ ਕੋਈ, ਕੋਈ ਗੱਲ ਨਹੀਂ। ਮਾਂ ਬਾਪ ਆਪਣੇ ਬੱਚਿਆਂ ਨਾਲ ਰਹਿਣਾ ਠੀਕ ਏ, ਨਹੀਂ ਤੇ ਛੱਡ ਦੇਣਗੇ। ਇਹ ਨਾ ਇੱਕ ਅਲੱਗ ਜੀਵਨ ਐ ਬਾਰ, ਬੰਦਾ ਆਪਣੇ ਵਾਸਤੇ ਅਪਣੀ ਜ਼ਿੰਦਗੀ
ਸੁਨੋ ਫੋਰਨ ਦੀ ਗੱਲ ਨੂੰ ਛੋੜੋ ਤੁਸੀਂ ਇਹ ਤੇ ਹਕੀਕਤ ਏ। ਆਪਾਂ ਆਪਾਂ ਦਾ ਫਰਜ਼ ਹੈ। ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਡਾ ਕਰਕੇ ਉਹਨਾਂ ਨੂੰ ਸਟੈਂਡ ਕਰ ਦੇਣਾ। ਕੰਮ-ਕਾਜ ਚਲਾ ਦੇਨਾ ਏਨਾਂ ਨੂੰ ਆਪੇ ਆਪੇ ਵੇਖਨਗੇ। ਅਸੀਂ ਤਾਂ ਆਪਣੀ ਜ਼ਿੰਦਗੀ ਜੀਅ ਲੈਣੀ ਹੈ। ਅੱਗੇ ਉਹਨਾਂ ਦਾ ਕੰਮ ਏ ਉਹਨੂੰ ਉਜਾੜਨ ਜੋ ਮਰਜ਼ੀ ਕਰਨ ਉਹ ਉਹਨਾਂ ਦੇ ਹੱਥ ਚ ਹੈ। ਸਾਡੀ ਕਿੰਨੀ ਕੁ ਜ਼ਿੰਦਗੀ ਹੈ। ਜ਼ਿੰਦਗੀ ਦਾ ਕੋਈ ਪਤਾ ਹੈ ਜੀ ਅੱਜ ਹੈਗਾ, ਹਾਂ ਕੱਲ ਨਾ ਹੋਈਏ। ਕੋਈ ਨਹੀਂ ਪ੍ਹਤਾ
ਸਹੀ ਗੱਲ ਹੈ-ਸਹੀ ਗੱਲ ਹੈ-ਸਹੀ
ਇੱਕ ਮੁਸ਼ਕਿਲਾਂ ਦਾ ਇੱਕ ਮੁਸ਼ਕਿਲਾਂ ਦਾ ਹੱਲ ਹੈਗਾ। ਪਰਮਾਤਮਾ ਦਾ ਨਾਮ ਜਪਦੇ ਰਹੋ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ।
ਜੀ-ਜੀ, ਇਹ ਤੇ ਹੈ ਹੀ ਹੈ ਜੀ! ਦੇਖੋ ਬੰਦੇ ਨੂੰ ਔਖੇ ਵੇਲੇ ਜਾ ਕੇ ਨਾ ਫੇਰ ਚੇਤਾ ਪਰਮਾਤਮਾ ਹੀ ਆਉਂਦਾ।
ਹਬੋਦਨ ਏ
ਹੈਲੋ-ਹੈਲੋ! ਹੈਲੋ ਜੀ।
ਹ
ਹੈਲੋ। ਹਾਂਜੀ, ਆਵਾਜ਼ ਆਉਂਦੀ ਜੀ ਮੇਰੀ ਜੀ ਆਪ ਜੀ ਨੂੰ? ਹੈਲੋ।
ਹਾਂ। ਉਪਰ